ਹੈਲੋ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕਿੱਦਾਂ?
ਮੈ, ਵਧੀਆ ਤੁਸੀਂ ਸੁਣਾਓ।
ਵਧੀਆ- ਵਧੀਆ ਹਾਂਜੀ। ਹਾਂਜੀ।
ਹਾਂਜੀ-ਹਾਂ ਵਧੀਆ ਉਹ ਮੈਂ ਤੁਹਾਨੂੰ ਪੁੱਛ ਪੁੱਛਣਾ ਸੀਗਾ ਚੰਦ ਨੂੰ ਮਾਮਾ ਕਿਉਂ ਕਿਹਾ ਜਾਂਦਾ?
ਇਹਦੇ ਬਾਰੇ ਤਾਂ ਮੈਨੂੰ ਕੁਛ ਖ਼ਾਸ ਪਤਾ ਨੀ ਹੈਗਾ ਵੀ ਚੰਦ ਨੂੰ ਮਾਮਾ ਕਿਉਂ ਕਿਹਾ ਜਾਂਦਾ?
ਨੋਮ ਇੱਕ ਨੋਰਮਲ ਜਿਹੀ ਗੱਲ ਆ ਵੈਸੇ ਤਾਂ। ਸੋ ਦਿਮਾਗ ਲਓ ਥੋੜਾ ਜਿਹਾ ਮੈਂ ਹਿੰਟ-ਹਿੰਟ ਹਿੰਟ ਦੇ ਦੇਣਾ, ਹਿੰਟ ਦੇ ਦੇਣਾ ਕੋਈ ਛੋਟਾ ਜਿਹਾ। ਧਰਤੀ ਨੂੰ ਆਪਾਂ ਮਾਂ ਕਹਿਨੇ ਹਾਂ।
ਤਾਂ ਚੰਦ ਨੂੰ ਆਪਾਂ ਮਾਮਾ ਕਹਾਂਗੇ।
ਕਿਉਂ-ਕਿਉਂ- ਕਿਉਂ ਵਾਈ?
ਹ
ਕਿਉਂ ਬਾਈ, ਭਾਈ ਕਿਉਂ ਆ?
ਹਾਂ, ਭਾਈ ਕਿਉਂ ਹੈ ਚੰਦ ਤੇ ਧਰਤੀ ਦਾ ਆਪਸ ਪਰ ਨਹੀਂ ਫਿਰ ਤਾਂ ਸੂਰਜ ਵੀ ਮਾਮਾ ਹੋਣਾ ਚਾਈਦਾ।
ਕਨੈਕਸ਼ਨ ਕੋਈ ਨਾ ਅਗ ਦੋਨਾਂ ਤੋਂ ਜਾਦਾ ਕਨੈਕਸ਼ਨ ਆਉਗਾ ਜੀ ਡੂੰਘਾ।
ਰਾਤੀਂ ਜੇ ਰੋ ਰੈੰਦੇ ਨੇ। ਚਾੰਦ ਆਪਾਂ ਨੂੰ ਰਾਤ
ਹੂੰ-ਹੂੰ-ਉੰ। ਫੇਰ ਚੰਦ ਨੂੰ ਰੋਸ਼ਨੀ ਦੱਸਦੇ, ਕਿੱਥੋਂ ਮਿਲਦੀ ਆ? ਕਿੱਥੋਂ ਮਿਲਦੀ ਐ ਚੰਦ ਨੂੰ ਰੋਸ਼ਨੀ? ਹੈਂ।
ਸ਼ਿਵਜੀਪੁਰੇ ਤੋ ਲਈਦੀ।
ਜਾ ਨੀ ਜਾ ਚੰਦ ਨੂੰ ਕੈੰਦੇ ਸੂਰਜ ਤੋਂ ਰੋਸ਼ਨੀ ਮਿਲਦੀ ਆ ਪੰਜਾਬੀ ਵੀਰੇਓ।
ਚਾੰਦ ਨੂੰ ਸੂਰਜ ਤੋਂ ਕਿਵੇਂ ਰੌਸ਼ਨੀ ਮਿਲ ਗ
ਇਹ ਐਵੇਂ ਈ ਐ, ਜੇੜੇ ਤਾਰੇ ਟਿਮਟਮਾਉਂਦੇ ਨੇ ਕੈੰਦੇ ਉਹ ਵੀ ਸੂਰਜ ਦੀ ਰੌਸ਼ਨੀ ਨਾਲ ਟਿਮਟਮਾਉਂਦੇ ਨੇ। ਤਾਰੇ ਹੀ ਚੱਲਦਾ ਤੇ ਕਿਉਂ ਟਿਮਟਿਮਾਉਂਦੇ ਨੇ?
ਕਿਵੇਂ?
ਤਾਰੇ ਟਿਮਟਿਮਾਉਂਦੇ ਨੇ ਜੇੜਾ ਏ ਕੀ ਸਿਸਟਮ ਆ? ਟਿਮਟਿਮਾਉਂਦੇ ਤਾਂ ਪਤਾ।
ਹਾਂ, ਟਿਮਟਿਮੋੰਦੇ ਮਤਲਬ ਟਵਿੰਕਲਿੰਗ ਕਰਦੇ ਨੇ।
ਹਾਂ ਹਾਂ ਹਾਂ ਹਾਂ, ਕਿਉਂ ਕਿਉਂ ਕਿਉਂ?
ਪਤਾ ਨੀ।
ਔਏ ਜਾ ਔਏ, ਕੀ ਦੱਸਾਂ ਤੈਨੂੰ ਹੁਣ ਮੈਂ। ਏ ਪਤਾ ਕੀ ਏਹ ਨਾ ਹਵਾ ਦੀਆਂ ਅੱਡ ਅੱਡ ਲੇਅਰ ਹੁੰਦੀਆਂ ਨੇ ਵਾਯੂ ਮੰਡਲ ਦੇ ਵਿੱਚ।
ਅੱਛਾ।
ਤੇਜ਼ ਚੱਲ ਰਹੀ ਆ ਇ ਤੂੰ ਆਪਣੇ ਯੈ ਨੀ ਪਤਾ ਧਰ ਤੀ ਤੋਂ ਦੱਸ ਵੂਟ ਹਵਾ ਦਾ ਰੁੱਖ ਕੇੜਾ ਹੋਵੇ? ਔ ਤੋਂ ਦਸ ਫੁੱਟ ਕੇੜਾ ਹੋਵੇ, ਅੱਗੇ ਅੱਗੇ ਅੱਗ ਗਿਆ ਇਣ ਸਿਰੇ ਤੱਕ ਗਲੈਕਸੀਆਂ ਤੱਕ ਹਵਾ ਵਿਧੀ ਮਤਲਬ ਰੁੱਖ ਅਲੱਗ ਅਲੱਗ ਚੱਲਦੇ ਨੇ, ਹੁਣ ਏ ਹੋ ਸਕਦਾ ਸਾਡੇ ਪਿੰਡ ਦੇ ਹੁਣ ਹਵਾ ਚੱਲ ਰੀ ਐ, ਤੁਹਾਡੇ ਹਵਾ ਚੱਲ ਰਹੀ ਹੈ? ਨਹੀਂ। ਥੋਡੇ ਹਵਾ ਨੀ ਚੱਲ ਰੀ। ਬਸ ਸਾਡੀ ਹਵਾ ਚੱਲਰੀ ਆ, ਏ ਹਵਾ ਦੇ ਰੁੱਖ ਕਰਕੇ ਅਪਾਂ ਨੂੰ ਜਦੈ ਪ੍ਰਕਾਸ਼ ਐ ਜੇੜਾ ਹਵਾ
ਚਲੋ ਏ ਏ ਮੰਨਦੀ ਆਂ ਮੈਂ ਜਦੋਂ ਤਾਰਾ ਟੁੱਟ
ਹਾਂ
ਤਾਂ ਕਹਿੰਦੇ ਵੀ ਤਾਰਾ ਟੁੱਟ ਗਿਆ ਪਰ ਜਦੋਂ ਆਪਾਂ ਉਹਨ ਨੇੜੇ ਦੇਖਦਾ ਉਹ ਉਲਕਾ ਪਿੰਡ ਹੁੰਦਾ ਇੱਕ ਕਿਉਂ ਹੁੰਦਾ
ਕਿਉਂ ਕਿਵੇਂ ਕਿਉਂ ਦਾ ਕੀ ਮਤਲਬ ਹੈ ਇੱਥੇ ਕਿਉਂ ਦਾ ਸ਼ਬਦ ਲੱਗ ਨਹੀਂੀ ਸਕਦਾ
ਉਲਕਾ ਪਿੰਡ ਕਿਵੇਂ ਬਣਦਾ ਉਹ
ਉਲਕਾ ਪਿੰਡ ਕਿਵੇਂ ਬਣਦਾ ਉਹ ਤਾਂ ਟੁੱਟਣ ਵਾਲਾ ਤਾਂ ਕੋਈ ਉਹ ਕੰਸੈਪਟ ਨਹੀਂੀ ਹੈਗਾ ਜਾ ਉਧਿਆਲਾ ਅੱਜ ਮੈਂ ਤੁਸੀਂ ਕਹ ਵੇਖਿਓ
ਤਾਰਾ ਟੁੱਟ ਤਾਰਾ ਟੁੱਟਦਾ ਤਾਂ ਹੈਗਾ ਹੀ ਹੈ।
ਉਹਦੇ ਨਾ ਆਪਣੇ ਇਹ ਦੋ- ਤਰ੍ਹਾਂ ਦੇ ਹੁੰਦੇ ਨੇਗੇ ਜਿਵੇਂ ਗ੍ਰਹਿ ਲਾਲਾ ਇੱਕ ਚੱਲ ਹਾਂ ਦੋ- ਇੱਕ ਉਹਨੇ ਦੇਖ- ਜਿਹੜੇ ਮਤਲਬ ਜਿਹੜਾ ਹੁਣ ਹਤਾਰਾ ਟੁੱਟਣ ਵਾਲੀ ਗੱਲ ਦੱਸਦਾ ਤੈਨੂੰ ਮੈਂ- ਇਹ ਨਾ ਜਦੋਂ ਵਾਜੂ- ਹੁੰਦੇ ਨੇਗੇ ਇਹਨਾਂ ਨੂੰ ਅੱਗ ਲੱਗਦੀ ਆ। ਹੁਣ ਧਿਆਨ ਨਾਲ- ਹਾਂ ਇਹਨੂੰ ਦੋ ਨੇਗੇ ਮਤਲਬ ਜਿਹੜੇ ਨਾ ਇੱਕ ਜਿਹੜੇ ਨੂੰ ਤਾਂ ਅੱਗ ਲੱਗ ਗਈ। ਉਹ ਖ਼ਤਮ ਹੋਜੂਗਾ ਉੱਪਰੇ ਠੀਕ ਆ। ਜਿਹੜੇ ਹੇ ਦਿਨ ਚ ਦੇਖਿਆ ਹੋਣਾ ਆਪਣੇ ਦਿਨ ਚ ਧਮਾਕੇ ਹੀ ਨੀ ਹੁੰਦੇ ਹੁੰਦੇ ਹਵਾ ਦੇ ਗੋਲਾ ਕਹਿੰਦੇ ਹੁ ਆਪਾਂ ਕਈ ਵਾਰਾਂ-
ਹਾਂ-ਹਾਂ-ਹਾਂ!
ਉਹ ਉਹ ਨਾ ਜਦ ਆਪਣੇ ਮਤਲਬ ਐਂਟਰ ਹੁੰਦਾ ਜਥੋਂ ਵਾਯੂਮੰਡਲ ਉਹ ਧਮਾਕਾ ਕਰ ਉਹਨੂੰ ਹਵਾ ਮਤਲਬ ਉਹਨੂੰ ਉਹਦੇ ਵਿੱਚ ਵਾਯੂਮ ਮੰਡਲ ਤੋਂ ਪਹਿਲਾਂ ਪਹਿਲ ਤਬਾਹ ਹੋ ਜਾਂਦਾ ਉਹ- ਮਤਲਬ ਧਰਤੀ ਤੇ ਨਹੀ ਪਹੁੰਚਦਾ- ਜਿਹੜਾ ਉਹ ਕਈ ਵਾਰ ਹੁਣ ਤੁਹਾਨੇ ਆ ਮਤਲਬ ਜਿੰਨੇ ਵੀ ਪਤਾਲ ਬਣਦੇ ਨੇ ਜਿਹੜੇ ਆਪਣੇ ਧਰ- ਧਰਤੀ ਤੇ ਜਾਂ ਕੋਈ ਉਹ ਉਹਦੇ ਮੰਨਦੇ ਨੇ ਜਿਹੜਾ ਧਰਤੀ ਤੇ ਡਿੱਗ ਜਾਂਦਾ। ਬਹੁਤ ਥਾਵਾਂ ਹੈਗੀਆਂ ਨੇ ਇਹ ਅ- ਅਮਰੀਕਾ ਦੇ ਵਿੱਚ ਕਈ ਥਾਵਾਂਚੇ ਦੱਖਣੀ ਅਫਰੀਕਾ ਜਿਹੜੇ ਉਹਏ ਨੇਗੇ ਉਲਕਾ ਪਿੰਡ-
ਅੱਛਾ।
ਹਾਂ ਇਹ ਮਤਲਬ ਉਹ ਉੱਥੋਂ- ਇਹ ਦੋ ਤਰ੍ਹਾਂ ਦੇ ਆਉਂਦੇ ਨੇਗੇ ਜਿਹੜੇ ਆਪਣੇ ਉੱਪਰੋਂ ਡਿੱਗਦੇ ਨੇਗੇ ਜਿਆਦਾ ਹਾਂ ਜਿਹਨਾਂ ਨੂੰ ਆਪਾਂ ਤਾਰੇ- ਡਿੱਗਦੇ ਨੇਗੇ ਹਾਂ ਇੱਕ ਤਾਂ ਹਵਾ ਚ ਖਤਮ ਹੋ ਜਾਂਦਾ ਵਯੂਮ ਮੰਡਲ ਤੋਂ ਪਹਿਲਾਂ ਪਹਿਲਾਂ ਉਹ ਹਵਾ ਦਾ ਗੋਲ ਜ ਨਹੀਂ ਦਿੰ- ਧਮਾਕਾ ਹੁੰਦਾ ਹੁੰਦਾ ਉਹ-
ਹੂੰ'-ਹੂੰ-ਹੂੰ
ਬਸ ਉਹ
ਤੁਸੀਂ ਅੰਮ੍ਰਿਤਸਰ ਗਏ ਹੋ?
ਅੰਮ੍ਰਿਤਸਰ ਸਾਹਿਬ ਗਏ ਹਾਂ ਜੀ ਦੋ ਵਾਰੀ
ਤੇ ਤੁਸੀਂ ਉੱਥੇ ਮੇਰਾ ਪਿੰਡ ਵੇਖਿਆ-
ਮੇਰਾ ਪਿੰਡ ਤਾਂ ਨਹੀਂ ਦੇਖਿਆ। ਕੀ ਆ ਦੱਸੋ ਉਹਦੇ ਬਾਰੇ।
ਮੇਰਾ ਪਿੰਡ ਵਿੱਚ ਜਿਵੇਂ ਆਪਣਾ ਪੁਰਾਣੇ ਘਰ ਹੁੰਦੇ ਸੀਗੇ, ਹਵੇਲੀਆਂ ਹੁੰਦੀਆਂ
ਮੈਂ ਉੱਥੇ ਸ਼ਾਇਦ ਅਨੰਦਪੁਰ ਸਾਹਿਬ ਦੇਖੀ ਸੀਗੀ ਹਵੇਲੀ।
ਉਹਦਾ ਵੀ ਰਾਜ ਤੇ ਖਾਲਸਾ ਉਹਦਾ ਅਜੂਬਾ ਆ ਆਪਣਾ।
ਹਵੇਲੀ ਆ ਉੱਥੇ ਇੱਕ। ਗੁਰਦੁਆਾਰਰਾ ਸਾਹਿਬ ਤੋਂ ਨੀਚੇ ਉਤਰ ਕੇ ਇਹਨਾਂ ਸਾਹਮਣੇ ਇਹਨਾਂ ਦੇ ਜਿੇ ਉਹ ਇਹਨਾਂ ਦੀ ਮਤਲਬ ਹੈ ਔ ਹ ਗੁਰੂ ਸਾਹਿਬ ਹੋਵੇਲੀ ਕਿਹਾ ਗਿਆ ਉਹੂੰ ਕਹਿੰ ਵੀ ਇਹਨਾ ਦੇ ਵੰਸ਼ ਚ ਹੀ ਔ ਕਿਸੇ ਦੀ ਹਵੇਲੀ। ਅਸੀਂ ਉਹਦੇ ਆਂ ਉ ਵੀ ਜਾ ਕੇ ਕਹਿਣ ਕਹਿੰਦੇ ਵੀ ਮਤਲਬ ਗ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਮਤਲਬ ਜਿੰਨਾ ਵੀ ਪਰਿਵਾਰ ਸੀਗਾ ਦੂਜਾ ਜਿਵੇਂ ਹੁਣ ਇਹਨਾਂ ਦਾ ਅੱਡ ਸੀਗਾ ਤਾਂ ਜਿਵੇਂ ਚਾਚੇ ਤਾਂ ਤੋਂ ਅਲਾਵਾ ਉਹਨਾਂ ਦੀ ਹਵੇਲੀ ਹੈ ਕਹਿੰਦੇ ਵੀ ਪੁਰਾ ਪੁਰਾਤਨ ਸਮੇਂ ਦੀ। ਰਹਿੰਦੇ ਨੇ ਹੁਣ ਉੱਥੇ ਕਾਫੀ ਲੋਕ।
ਰਖੀ ਆ ਮੈਂ ਉਹ ਹਵੇਲੀ ਤਾਂ।
ਆਪਣੇ ਪਿੰਡਾਂ ਚ ਵੀ ਹੁਣ ਹੈਗੇ ਨੇ ਸਾਡੇ ਇੱਥੇ ਦੋ ਤਿੰਨ ਹੈਗੇ ਨੇ ਘਰ ਇਹੋ ਜਿਹੇ ਪੁਰਾਣੇ ਜਮਾਨੇ ਦੇ। ਜਿਹੜੇ ਮਤਲਬ ਉਹਦੇ ਵੰਡ ਦੇ ਨੇੜੇ ਤੇੜੇ ਦੇ ਬਣੇ ਹੋਏ ਨੇ। ਇੱਥੇ ਹੈਗੇ ਨੇ ਪਹਿਲਾਂ ਦੋ ਤਿੰਨ ਢਾਹਾਬ ਦਿੱਤੇ ਇੱਕ ਦੋ ਹੈਗਾ ਹਜੇ।
ਅੱਛਾ ਸਾਡੇ ਪਿੰਡ ਨੀ ਹੈਗੇ ਏਦਾਂ ਦੇ ਘਰ।
ਨਾ ਸਾਡੇ ਢਾਹ ਦੇ ਸੀਗੇ ਉਹ ਵੀ ਇੱਕ ਤਾਂ ਬੱਚਾ ਹੋਇਆ ਉਹਨੇ ਉਹ ਪਹਿਲਾਂ ਸਕੂਲ ਹੁੰਦਾ ਸੀਗਾ। ਖਾਲਸਾ ਮਾਡਲ ਸਕੂਲ ਆ ਉਹਨੂੰ ਸਕੂਲ ਬਣਾਇਆ ਸੀ ਪਿੰਡ ਵੱਲੋਂ ਹੀ। ਜਦੋਂ ਸਰ ਆਪਣੇ ਸਰਕਾਰੀ ਸਕੂਲਾਂ ਦਾ ਹਜੇ ਹਮ ਮਤਲਬ ਕੇ ਰੁੱਖ ਨਹੀਂ ਉੱਪਰ ਠਾ ਸੀਗਾ।
ਹੁੰ ਹੁੰ।
ਉਹ ਹੁਣ ਧਰਮਸ਼ਾਲਾ ਜ ਬਣਾਈ ਹੋਈ ਉਹ ਵੀ ਤਾਂ ਬਚਿਆ ਹੋਇਆ। ਨੇ ਉਹ ਵੀ ਢਾ ਦਾਂਗੇ
ਅੱਛਾ।
ਹੁੰ। ਤੇ ਉਹ ਸ ਤੋਂ ਮੈਂ ਇੱਕ ਹੋਰ ਗੱਲ ਪੁੱਛੀ ਸੀ ਵਿੱਚ ਜਿਹੜੀ ਚੰਦ ਨੂੰ ਮਾਮਾ ਕਹਿਣ ਵਾਲੀ ਉਹ ਗੱਲ ਐਵੇਂ ਆ ਜੀ। ਜਿਹੜਾ ਚੰਦ ਹੈ ਇਹ ਧਰਤੀ ਦਾ ਇੱਕ ਕੋ ਇੱਕ ਉਪਗ੍ਰਹਿ ਹੈ। ਧਰਤੀ ਦਾ ਕੋਈ ਉਪਗ੍ਰਹਿ ਨਹੀ ਹੈਗਾ ਸਿਰਫ ਇੱਕ ਕੋਈ ਕ ਪੁਗ ਰ
ਧਰਤੀ ਦੇ ਦੁਰਗ੍ਰਹਿ
ਉੱਪਗ੍ਰਹਿ ਉੱਪਗ੍ਰਹਿ
ਓਕੇ
ਹਾਂ ਤਾਂ ਕਰਕੇ ਇਹਨੂੰ ਮਾਮਾ ਕਹਿੰਦੇ ਧਰਤੀ ਨੂੰ ਆਪਾਂ ਕਹਿੰਦੇ ਹ ਮਾ ਜਿੱਥੇ ਦੋ ਮਾਮਾ ਕਹਿੰਦੇ ਇਕੱਠੀਆਂ ਹੋ ਜਾਣਣਾ ਉੱਥੇ ਬਣ ਜਾਂਦਾ ਮਾਮਾ
ਮਾਮਾ
ਮਮਾ ਵੈਣਾ ਮਘਾਂ ਦੇ ਠੀਕ ਹੈ ਜੀ ਸਮਝ ਗਏ ਹੁਣ ਤਾਂ।
ਸਮਝ ਗਈ, ਸਮਝ ਗਈ, ਮੈਂ ਸਮਝ ਗਈ।
ਹੈਾਂ
ਹੂ ਨਹੀਂ ਨਹੀਂ ਹੈ
ਠੀਕ ਹੈ ਜੀ ਤੇ ਜਿਹੜੀ ਪੰਜਾਬੀ ਯੂਨੀਵਰਸਟੀ ਹੈ ਜੀ, ਇਹਦੇ ਬਾਰੇ ਚੱਲਣਾ ਪਵੇ ਕਦੋਂ ਸਟੈਬਲ ਹੋਈ ਐ।
ਇਹਦੇ ਬਾਰੇ ਮੈਨੂੰ ਕੋਈ ਗਿਆਨ ਨਹੀਂ।
ਅੱਛਾ
ਹੂ ਮੈਨੂੰ ਐਂ ਦੱਸੋ ਜਿਹੜੀ ਅਹ ਜਿੱਥੇ ਆਪਣੇ ਸੀਸੀ ਤੇ ਪੇਪਰ ਹੁੰਦੇ ਨੇ, ਬਿਲਡਿੰਗ ਚ ਔਦੇ ਸਾਹਮਣੇ ਇੱਕ ਲੈ, ਹਾਂ ਔਦੇ ਸਾਹਮਣੇ ਇੱਕ ਲਾਇਬ੍ਰੇਰੀ ਹੈ ਛੋਟੀ ਜੀ, ਉੱਥੇ ਕੋਈ ਵੀ ਬਹਿ ਸਕਦਾ ਆ, ਜਾ ਕੇ
ਉਹ ਆਪਣੇ ਲੋਕ ਔਦੇ ਨੀਚੇ
ਹਾਂ
ਲੋਕ ਔ, ਜੋ ਕਹਿਣੇ ਔ
ਲੋਕ ਉਹਦੇ ਨੀਚੇ ਨੇ
ਹੂ
ਇੱਕ ਇਧਰਲੀ ਸਾਈਡ ਆ, ਸਾਈਡ ਜੀ ਚ, ਸਿਮੀ ਕਿਹੜੀ ਆ ਉਹ ਕਿਹੜੀ
ਗੰਡਾ ਸਿੰਘ, ਭਾਈ ਗੰਡਾ ਸਿੰਘ ਸਿੰਘ ਨਾ
ਜਿਹੜੇ ਸੀ ਸੀ ਡਿਪਾਰਟਮੈਂਟ ਵਾਲੇ ਹੁੰਦੇ। ਦੇ ਨੇ ਉਹਨਾਂ ਦੀ ਆ ਔ
ਬਾਈ ਗੰਡਾ ਇਹਨੂੰ ਇਹ ਪੁੱਛ ਗਿਆ, ਗੰਡ ਸਿੰਘ ਭਾਈ ਗੰਡਾ ਸਿੰਘ
ਭਾਈ ਗੰਡਾ ਸਿੰਘ ਤਾਂ ਨੀ, ਡਿਸਟੈਂਸ ਐਜੂਕੇਸ਼ਨ ਦੇ ਸਾਹਮਣੇ ਆ
ਡਿਸਟੈਂਸ ਐਜੂਕੇਸ਼ਨ ਦੇ ਸਾਹਮਣੇ ਤਾਂ ਉਹ ਲੋਗੋ ਆ
ਲੋਗੋ ਨੀ, ਵੀਰੇ ਉਹ ਤਾਂ
ਉਹੇ ਨਾਰੀ ਅਧਿਆਨ ਵਿਭਾਗ ਚ-
ਹਾਂ-ਹਾਂ-ਹਾਂ!
ਆਹੋ। ਕੀ ਹੋਗਾ ਇੱਥੇ-
ਨਹੀਂ ਉੱਥੇ ਮਤਲਬ ਐਸੀਂ ਬੈਠ ਜਾਂਦੇ ਆ ਬਿਨਾਂ ਪਾਸ ਤੋਂ
ਹੂੰ। ਪਾਸ ਨੂੰ ਤਾਂ ਵੈਸੇ ਉੱਥੇ ਵੀ ਨੀ ਕੋਈ- ਪੁੱਛਦਾ ਉੱਥੇ ਵੀ ਮਤਲਬ ਕਾਨ ਸਿੰਘ ਨਾਭਾ ਚ ਵੀ ਇੰਨਾ ਕੋਈ ਚੱਕਰ ਨੀ ਪੈਂਦਾ ਉਹ ਵੀ ਅਣਜਾਣ ਜੇਦ ਪੁੱਛ ਲੈਣ ਪੁੱ- ਚਲਾਣਾ ਨਹੀਂ ਇੰਨਾ ਨਹੀਂ ਪਹਿਲਾਂ ਮੈਂ ਵੀ ਜਾਂਦਾ ਰਿਹਾ ਕਾਫੀ ਟਾਈਮ-
ਅੱਛਾ।
ਹੂੰ।
ਐਵੇਂ ਤਾਂ ਸਭ ਤੋਂ ਵੱਡੀ ਵੱ- ਡੀ ਲਾਇਬ੍ਰੇਰੀ ਨਾ ਜਿਹੜਾ ਜਿੱਥੇ ਕਾਲੀ ਮਾਤਾ ਦਾ ਮੰਦਿਰ ਨੀ ਹੈਗਾ ਉਹਦੇ ਸਾਹਮਣੇ ਜੀ ਹੈ ਸੈਂਟਰਲ ਲਾਈਬ੍ਰੇਰੀ ਆ ਉੱਥੇ- ਬੱਚੇ ਪੜ੍ਹਨਾ ਜਾਂਦੇ ਨੇ ਪੇਪਰਾਂ ਦੀ ਤਿਆਰੀ ਕਰਦੇ-
ਹਾਂ-ਹਾਂ -ਹਾਂ ਪਤਾ ਮੈਨੂੰ ਫਾਟਕ ਦੇ ਘੋਲਣ ਵਾਲੇ ਕਾਲੀ ਮਾਤਾ ਮੰਦਰਾ ਕਿੱਥੇ ਪਿਆ ਉ ਤੂੰ-
ਹਾਂ ਸਾਲ ਦਾ ਕੁੁਰਦ ਸਾਹਮਣੇ ਆ ਸਾਲ ਦਾ ਪਾਸ ਬਣਦਾ ਉੇ-
ਪੰਜ ਸੌ ਰੁਪਈਏ ਦਾ-
ਸੋਦਾ ਹਾਂ
ਪਤਾ ਮੈਨੂੰ ਮੇਰੇ ਪਿੰਡ ਦੇ ਜਾਂਦੇ ਹੁੰਦੇ ਸੀ।
ਅਪਣਾ ਕਿਵੇਂ ਕਰ ਲੈਂਦੇ ਨੇ ਤੇਰੇ ਪਿੰਡ- ਦੋ-
ਇੰਨਾ ਕਿੰਨਾ ਕ ਸਾਨੂੰ ਪਟਿਆਲਾ ਤੇਤੀ ਚੌਂਤੀ ਕਿਲੋਮੀਟਰ ਪੈਂਦਾ- ਬੱਸ ਲੱਗੀ ਹੋਈ ਹੈ। ਆਉਂਦੀ ਆ ਦੋ ਬੱਸਾਂ ਨੇਗੀਆਂ ਇੱਕ ਸੱਤ ਵਜੇ ਲੰਘਦੀ ਆ ਇੱਕ ਸੱਤ ਚਾਲੀ ਵਜੇ ਲੰਘਦੀ ਆ।
ਫਿਰ ਆਦੇ ਹੋਏ-
ਆਦੇ ਹੋਏ ਵੀ ਉਹੀ ਆਉਂਦੀਆਂ ਨੇ ਦੋਹੇ- ਇੱਕ ਆ ਜਾਂਦੀ ਹੈ ਚੱਲਦਾ ਸ਼ਾਇਦ ਚਾਰ ਕੁ ਵਜੇ ਤੁਰਦੀ ਹੈ ਇੱਕ ਸਵਾ ਕੁ ਪੰਜ ਤੁਰਦੀ ਹੈ।
ਅਨਿਲੇਟਰ-
ਪੰਜ ਦਾ ਹੁਣ ਲੈ ਪੰਜ ਵਜੇ ਕਿੰਨੀ ਲੇਟ ਹੁੰਦਾ ਸਾਢੇ ਚਾਰ ਤੋਂਦਿਆਂ ਮਰਾ ਦਾ ਇੱਕ ਚਾਰ-
ਪਰ ਉਹ ਇਹਨਾਂ ਦਾ ਬਸ ਇਹੀ ਟਾਈਮ ਆਦੀ ਹ ਇਹਨਾਂ ਦੇ ਵਿੱਚ ਜ ਟਾਈਮ ਚ ਨਹੀਂ ਆਂਦੀ ਕੋਈ।
ਕਿਵੇਂ ਆਦਾ ਮਟਰ ਪਹਿਲਾਂ- ਦਿਨ ਚ ਨਾ ਦਿਨ ਚ ਨਹੀਂ ਕੋਈ ਪਟਿਆਊ ਤਾਂ ਦਿਨ ਚ- ਭਿੰਡਾਂ ਨੂੰ ਲੱਗੀਆਂ ਹੋਈਆਂ ਆਵਣੇ ਜਿਵੇਂ ਸਮਾਨੇ ਤੋਂ ਭਵਾਨੀਗਢ ਨੂੰ ਚਲਦੀਆਂ ਨੇ, ਰੈਗੂਲਰ ਔ ਘੰਟੇ- ਘੰਟੇ ਬਾਦ।
ਹੂੰ ਹੂੰ
ਤੇ ਜੇੜੀ ਪਟਿਆਲੇ ਨੂੰ ਜਾਂਦੀ ਆ ਸਿੱਧੀ ਔ ਏਹੀ ਆ।
ਅੱਛਾ ਆ।
ਹੂੰ ਔ ਸਮਾਣੇ ਤੋਂ ਆਉਂਦੀ ਸਾਡੇ ਸਿੱਧੀਆਂ ਏਂ ਪਿੰਡਾਂ 'ਚ। ਕਈ ਪਿੰਡੋਂ ਕੱਟ ਕੇ ਫੇਰ ਲੰਘਦੀ ਏਧਰ ਨੂੰ।
ਠੀਕ ਹੈ।
ਜੀ
ਫਿਰ ਤਾਂ ਫੇਰ ਵੀ ਚੱਲ ਫੇਰ ਫਿਰ ਵੀ ਔਖਾ ਈ ਐ। ਚੱਲ ਚੰਗਾ। ਜਵੇਂ ਨੀ ਟੈਮ ਓ ਕਰਨ ਦਿੰਦਾ ਹੈਗਾ।
ਹੂੰ